ਉਹ ਹਾਂਜੀ ਵੀਰ ਜੀ ਸ਼ਾਸਰੀ ਕਾਲ ਜੀ।
ਸਤਿ ਸਰੀਆ ਅਕਾਲ ਜੀ।
ਸ਼ਾਸਰੀਆ ਕਾਲ ਜੀ, ਠੀਕ ਔਰ
ਹਾਂਜੀ-ਹਾਂਜੀ, ਵਧੀਆ ਜੀ, ਤੁਸੀਂ ਦੱਸੋ।
ਜੀ, ਅਸੀਂ ਵੀ ਵਧੀਆ ਜੀ, ਹੋਰ ਕੀ ਕਰਦੇ ਪਏ ਸੀ ਤੁਸੀਂ।
ਬੱਸ ਜੀ, ਬੈਠੇ ਸੀ ਜੀ। ਤੂੰ ਵੇਲੇ ਬੈਠੇ ਦੇ ਸੀ ਹਾਂਜੀ।
ਅੱਛਾ ਜੀ, ਤੇ ਕੀ ਬਣਾਇਆ ਤੁਸੀਂ ਅੱਜ ਰੋਟੀ ਖਾ ਲਈ ਜੀ।
' ' ਹਾਏ-ਹਾਏ ਜੀ ਆਪਾਂ ਤੇ ਕੜੀ ਬਣਾਈ ਸੀ, ਜੀ ਤੁਸੀਂ ਦੱਸੋ ਜੀ ਕੀ ਬਣਾਇਆ ਸੀ ਜੀ?
ਅਸੀਂ -ਅਸੀਂ ਰਾਜਮਾਂਹ ਚੌਲ ਬਣਾਏ ਸੀ ਤੇ ਅਸੀਂ ਹੁਣੇ ਖਾਧੀ ਆ ਰੋਟੀ।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
ਹੋਰ ਤੁਹਾਡੀ ਗੱਲਾਂ ਪੁੱਛਣਾ ਸੀ ਹਾਂਜੀ-ਹਾਂਜੀ ਹੋਰ ਤੁਸੀਂ
ਹਾਂਜੀ-ਹਾਂਜੀ, ਪੁੱਛੋ ਜੀ। ਨਾ ਜੀ ਨਾ, ਮੇਰੀ ਨਹੀਂ ਜੀ ਮੈਂ ਨੀ ਜਾਂਦਾ ਹੁੰਦਾ।
ਅੱਛਾ ਜੀ, ਤੁਹਾਡੀ ਹੋ ਗਈ ਹੋਨੀ ਆਂ ਭਟਲੀ ਹਨਾ।
ਹਾਂਜੀ।
ਅੱਛਾ ਜੀ।
ਜੀ ਹੋਰ ਦੱਸੋ ਜੀ।
ਹੋਰ ਸਭ ਵਧੀਆ ਤੇ ਹੁਣ ਤੁਸੀਂ ਕੰਮ ਕਿਹੜਾ ਕਰਦੇ ਜੋ।
ਕੰਮ ਤੇ ਜੀ ਬਸ ਆਪਣਾ ਫੈਕਟਰੀ ਜਾਈਦਾ ਜੀ, ਆਪਣਾ ਲੇਬਰਮੈਨ ਆ ਜੀ ਆਪਾਂ ਮਸ਼ੀਨ ਤੇ ਕੰਮ ਕਰੀ ਦਾ ਜੀ ਆਪਾਂ
ਹਾਂਜੀ, ਜੋ ਤੇ ਕਰਨਾ ਪੈਂਦਾ ਘਰ ਵਾਰਸ 'ਚ' ਜੀ, ਬਿਲਕੁਲ ਜੀ ਬਹੁਤ ਵਧੀਆ ਕੰਮ ਕਰਦੇ ਸਵੇਰੇ - ਸਵੇਰੇ ਤਾਂ
ਹੋਰ ਤੁਹਾਡੇ ਬਾਈ- ਬੂਈ ਐ ਕੋਈ ਬ੍ਰਦਰ ਹੈਗਾ ਥੋੜਾ?
ਹਾਂਜੀ, ਹੈਗੇ ਐ ਜੀ।
ਉਹ ਕਿਹੜਾ ਕੰਮ ਕਰਦੇ, ਸਕੂਲ ਜਾਂਦੇ ਨੀ ਹੁਣ?
ਹਾਂਜੀ, ਜਾਂਦੇ ਨੇ ਜੀ।
ਉਹ ਕਿਹੜੀ ਕਲਾਸ 'ਚ' ਚੁੱਕੇ ਨੇ ਜੀ?
ਉਹ ਤਾਂ ਜੀ, ਉਹ ਵੀ ਫੈਕਟਰੀ ਲਾਈਨ 'ਚ' ਆ ਗਏ ਆ ਜੀ ਹੁਣ।
ਤੇ ਉਹ ਤੇ ਤੁਸੀਂ ਦੱਸ ਰਹੇ ਸੀ ਵੀ ਸਕੂਲ ਵੀ ਜਿਉਂਦੇ ਨੇ।
ਹਾਂਜੀ-ਹਾਂਜੀ, ਉਹ ਛੋਟੇ ਭਰਾ ਜਾਂਦੇ ਨੇ ਸਕੂਲ।
ਅੱਛਾ-ਅੱਛਾ! ਬਿਲਕੁਲ ਜੀ। ਕਿਹੜੀ ਕਲਾਸ ਨੇ ਛੋਟੇ ਭਰਾ ਤੁਹਾਡੇ?
ਇੱਕ ਜੀ ਦਸਵੀਂ ਵਿੱਚ ਐ ਜੀ, ਤੇ ਇੱਕ ਹੈਗਾ ਪੰਜਵੀਂ, ਚੌਥੀ ਵਿੱਚ। ਛੇਵੀਂ 'ਚ' ਵਿਚ ਐ।
ਅੱਛਾ ਜੀ, ਬਹੁਤ ਵਧੀਆ ਜੀ। ਪੜ੍ਹਾਈ ਕਰ ਲੈਂਦੇ ਨੇ ਵਧੀਆ?
ਹਾਂਜੀ-ਹਾਂਜੀ, ਪੜ੍ਹਦੇ ਨੇ ਦੋਨੋ ਪੜ੍ਹਦੇ ਨੇ ਵਧੀਆ ਪੜ੍ਹਾਈ ਕਰਦੇ ਨੇ। ਵਧੀਆ ਸਕੂਲਾਂ 'ਚ' ਪਏ ਤੇ ਨੇ ਜੀ।
ਹਾਂਜੀ, ਤੇ ਤੁਸੀਂ ਕ੍ਰਿਕਟ ਖੇਲਦੇ ਓ?
ਹਾਂਜੀ-ਹਾਂਜੀ, ਕ੍ਰਿਕਟ ਆਪਾਂ ਖੇਲ ਲਈ ਦਾ ਜੀ ਕਈ ਵਾਰੀ ਕ੍ਰਿਕਟ ਵਿੱਚ ਵਧੀਆ ਐ ਜੀ। ਆਪਣੀ ਐਕਸਰਸਾਈਜ਼ ਵਗੈਰਾ ਹੋ ਜਾਂਦੀ ਐ ਜੀ ਸਰੀਰ ਖੁੱਲ੍ਹ ਜਾਂਦਾ ਨਾਲੇ ਸਾਨੂੰ ਵੈਸੇ ਵੀ ਪੰਜ-ਦਸ ਮਿੰਟ ਪ੍ਰੈਕਟਿਸ ਵਗੈਰਾ ਕਰ ਲੈਣੀ ਚਾਹੀਦੀ ਐ ਕਿਉਂਕਿ ਸਰੀਰ ਸਾਡਾ ਰਵਾਂ ਰਹਿਣਾ ਚਾਹੀਦਾ ਸਰੀਰ ਐ ਨਾ ਸਾਡਾ ਤੰਦਰੁਸਤੀ ਹੋਣੀ ਚਾਹੀਦੀ ਐ ਸੁਸਤੀ ਨਹੀਂ ਹੋਣੀ ਚਾਹੀਦੀ ਸਰੀਰ ਵਿੱਚ ਸਾਡਾ ਸਰੀਰ ਫਿੱਟ ਰਹਿਣਾ ਚਾਹੀਦਾ। ਬਿਲਕੁਲ ਫਿੱਟ ਰਹੇਗਾ ਤੇ ਕੋਈ ਬਿਮਾਰੀ ਨਹੀਂ ਲੱਗੇਗੀ ਸਾਨੂੰ। ਆਪਾਂ ਬਿਮਾਰੀਆਂ ਤੋਂ ਦੂਰ ਰਵਾਂਗੇ। ਤੇ ਮਨ ਵੀ ਖੁਸ਼ਹਾਲ ਹੁੰਦਾ ਐ ਨਾ ਖੇਡਣ ਨਾਲ ਨਾ। ਤੇ ਹਰ ਚੀਜ਼ ਵਧੀਆ ਹੁੰਦੀ ਐ।
ਹਾਂਜੀ-ਹਾਂਜੀ, ਬਿਲਕੁਲ ਜੀ ਫਿਰ ਤੁਹਾਡੇ ਫਾਦਰ ਸਾਹਿਬ ਠੀਕ ਨੇ? ਹੈਲੋ।
ਹਾਂਜੀ।
ਵੀਰ ਜੀ, ਠੀਕ ਨੇ ਫਾਦਰ ਸਾਹਿਬ ਤੁਹਾਡੇ?
ਹਾਂਜੀ, ਸਭ ਵਧੀਆ ਜੀ, ਤੁਸੀਂ ਦੱਸੋ ਜੀ, ਤੁਹਾਡੇ ਘਰ ਦੇ ਸਭ ਠੀਕ ਨੇ ਜੀ?
ਹਾਂਜੀ, ਬਹੁਤ ਵਧੀਆ ਜੀ। ਬਸ ਮੈਂ ਆਪੇ ਬਸ ਤੁਹਾਡੇ ਮਾਸੀ ਤੁਸੀਂ ਗਏ ਨੀ ਫਿਰ ਹਜ਼ੂਰ ਸਾਹਿਬ?
ਨਹੀਂ ਜੀ ਆਪਣਾ ਹਜੇ ਟਿਕਟਾਂ ਬੁੱਕ ਕਰਾਈ ਨਹੀਂ ਹੋਈ ਜੀ ਇਹ ਆਪਾਂ ਦੀਵਾਲੀ ਦੇ ਕੋਲ ਦੀਆਂ ਟਿਕਟਾਂ ਬੁੱਕ ਕਰਾਵਾਂਗੇ ਜੀ ਫਿਰ ਉਸ ਤੋਂ ਬਾਅਦ ਹਜ਼ੂਰ ਸਾਹਿਬ ਦਾ ਪਲੈਨ ਬਣਾਇਆ ਐ ਜੀ ਆਪਾਂ ਆਪਾਂ ਫੇਰ ਉਹਤੇ ਜਾਵਾਂਗੇ।
ਹਾਂਜੀ-ਹਾਂਜੀ ਬਿਲਕੁਲ ਜੀ। ਅਸੀਂ ਵੀ ਜਾਣ ਦੀ ਸੋਚ ਹੀ ਰਹੇ ਸੀ, ਫਿਰ ਤੁਹਾਡੇ ਨਾਲ ਜਾਵਾਂਗੇ ਅਸੀਂ ਵੀ ਤੁਸੀਂ ਸਾਡੀ ਵੀ ਟਿਕਟਾਂ ਕਰਾ ਦੇਣਾ। ਤੁਹਾਨੂੰ ਪਤਾ ਹੀ ਆ, ਅਸੀਂ ਤੁਹਾਡੇ ਨਾਲ ਈ ਜਾਂਦੇ ਆ।
ਹਾਂਜੀ-ਹਾਂਜੀ-ਹਾਂਜੀ। ਕੋਈ ਗੱਲ ਨੀ ਜੀ ਤੁਸੀਂ ਟੈਨਸ਼ਨ ਨਾ ਲਵੋ ਜੀ ਆਪਾਂ ਕਰ ਦਵਾਂਗੇ ਜੀ।
ਹਾਂਜੀ ਤੇ ਤੁਆਡੇ ਤੁਸੀਂ ਮਤਲਬ ਦੀਵਾਲੀ ਤੋਂ ਪਹਿਲਾਂ ਈ ਜਾਓਗੇ, ਕਦੋਂ ਜਾਓਗੇ? ਹੈਲੋ, ਵੀਰ ਜੀ।
ਹਾਂਜੀ, ਦੀਵਾਲੀ ਤੋਂ ਦੋ- ਤਿੰਨ ਦਿਨ ਪਹਿਲੇ
ਜਾਓਗੇ, ਬਿਲਕੁਲ ਜੀ। ਅਸੀਂ ਵੀ ਦੋ- ਤਿੰਨ ਦਿਨ ਪਹਿਲੇ ਜਾਣ ਦੀ ਸੋਚਦੇ ਸੀ। ਮੈਂ ਕਿਹਾ ਤੁਹਾਡੇ ਘਰ ਪੁੱਛ ਜਾਂਦੇ ਹਾਂ, ਤੁਸੀਂ ਜਾਂਦੇ ਰਹਿੰਦੇ ਅਸੀਂ ਤੁਹਾਡੇ ਨਾਲ ਵੀ ਜਾਂਦੇ ਹ ਕਈ ਵਾਰੀ ਤਾਂ ਇਹ ਤੁਹਾਡੇ ਕੋਲੋਂ ਪੁੱਛ ਲਿਆ ਅਸੀ ਤੇ ਤੁਹਾਨੂੰ ਦੱਸ ਦੇਵਾ ਨਾ ਜਦੋਂ ਤੁਸੀਂ ਜਾਓਗੇ ਹਜ਼ੂਰ ਸਾਹਿਬ
ਹਾਂਜੀ-ਹਾਂਜੀ ਕੋਈ ਨੀ ਜੀ। ਆਪਾਂ ਦੀਵਾਲੀ ਤੋਂ ਇੱਕ -ਦੋ ਦਿਨ-ਦਿਨ ਪਹਿਲਾਂ ਜਾਵਾਂਗੇ ਜੀ। ਉੱਥੇ ਪੂਰੀ ਮਰਿਆਦਾ ਅਨੁਸਾਰ ਜੋ ਅ ਗੁਰਪੁਰਬ ਮਨਾਇਆ ਜਾਂਦਾ ਐ, ਉਹ ਦੇਖਣ ਦਾ ਆਨੰਦ ਈ ਹੋਰ ਐ ਜੀ। ਹੋਰ, ਮੈਂ ਵੀ ਚਾਹੁੰਦਾ ਤੁਸੀਂ ਵੀ ਦਰਸ਼ਨ ਕਰੋ, ਦੀਵਾਲੀ ਦੇ ਪਹਿਲੇ ਜਾਓ ਹੋਰ ਬਹੁਤ ਆਨੰਦਮਈ ਹੁੰਦਾ ਆ, ਤੇ ਬਾਕੀ ਪਰਿਵਾਰ ਦੇ ਨਾਲ ਜ਼ਰੂਰ ਜਾਓ ਜੀ, ਇੱਕ ਵਾਰੀ ਜ਼ਰੂਰ ਜਾਓ।
ਹਾਂਜੀ- ਹਾਂਜੀ ਬਿਲਕੁਲ ਪਿਆਰ ਸਾਰੇ ਪਰਿਵਾਰ ਦੇ ਨਾਲ ਬਹੁਤ ਮਜ਼ਾ ਆਉਂਦਾ ਸਾਨੂੰ, ਆਨੰਦ ਆ ਜਾਂਦਾ ਹੈ ਸਾਨੂੰ।
ਹਾਂਜੀ ਵੀਰ ਜੀ, ਬਿਲਕੁਲ ਜੀ।
ਇਕੱਲਿਆ ਸਾਡੇ ਕੋਲ ਜਾਇਆ ਨੀ ਜਾਂਦਾ।
ਹਾਂਜੀ- ਹਾਂਜੀ, ਇਹ ਤਾਂ ਹੈ ਜੀ।
ਹਾਂਜੀ, ਇਹ ਤੇ ਹੈ ਬਹੁਤ ਵਧੀਆ।
ਬਸ ਜੀ, ਔਰ ਦੱਸੋ ਜੀ ਤੁਸੀ ਆਪਣਾ ਕੰਮ ਤੇ ਕਿੰਨੇ ਵਜੇ ਗਏ ਸੀ ਅੱਜ?
ਅੱਜ ਤੇ ਫਿਲਹਾਲ ਅਸੀ ਛੁੱਟੀ ਰੱਖੀ ਸੀ ਕਿਉਂਕਿ ਥੋੜੀ ਤਬੀਅਤ ਸਾਡੀ ਠੀਕ ਨੀ ਸੀ। ਤਾਂ ਹੀ ਕਰਕੇ ਅਸੀ ਕੰਮ ਤੇ ਨੀ ਗਏ ਸੀ ਤੇ ਤਾਂ ਕਰਕੇ ਤੇ ਹੁਣ ਫਿਲਹਾਲ ਸਾਡੇ ਸਕੂਲ ਵੀ ਖੋਲ ਗਏ ਸੀ, ਅਸੀਂ ਕੰਮ ਛੱਡ ਦਿਆਂਗੇ। ਹੁਣ ਫਿਲਹਾਲ ਅਸੀਂ ਸਕੂਲ ਜਾਵਾਂਗੇ ਫਿਰ ਕੱਲ ਸਾਡਾ ਫਸਟ ਟਾਈਮ ਹੈ, ਸਕੂਲ ਜਾਉਣ ਦਾ। ਸਾਡੀ ਕਿਉਂਕਿ ਛੁੱਟੀਆਂ ਪਈ ਹੋਈ ਸੀ ਨਾ, ਹਾਂਜੀ ਸਾਡੀ ਛੁੱਟੀਆਂ ਪਈ ਹੋਈ ਸੀ। ਸੀ ਨਾ ਜੂਨ ਦੀ ਤਾਂ ਤਾਂਹੀ ਕਰਕੇ ਸੀ।
ਹਮ ਜੀ ਠੀਕ ਹੈ ਜੀ, ਤੁਸੀਂ ਦੱਸ ਰਹੇ ਸੀ ਜੀ ਆਪਣਾ ਤੁਹਾਡੇ। ਜੂਨ ਦੇ ਮਹੀਨੇ ਦੀ ਛੁੱਟੀਆਂ ਪਈ ਸੀ ਤੇ ਤੁਸੀਂ ਜੂਨ ਦੇ ਮਹੀਨੇ ਵਿੱਚ ਕਿੰਨਾ ਹੀ ਇਨਵੈਸਟ ਕੀਤਾ ਇਹ ਫੈਕਟਰੀ ਲਾਈਨ ਵਿੱਚ। ਕੰਮ ਕਰਕੇ ਤੇ ਹੋਰ ਬਾਹਰ ਵੀ ਕੰਮ ਕਰਕੇ ਕਿੰਨਾ ਇਨਵੈਸਟ ਕਰ ਚੁੱਕੇ ਹੋ ਤੁਸੀਂ?
ਹਲੇ ਤੇ ਅਸੀਂ ਕੁਝ ਇਨਵੈਸਟ ਨਹੀਂ ਕੀਤਾ ਕਿਉਂਕਿ ਜਿੰਨਾ ਕੋਲ ਅਸੀਂ ਲੱਗੇ ਹਾਂ ਸਾਨੂੰ ਲੋੜ ਨੀ ਪੈਂਦੀ, ਅਸੀ ਉਹਨਾ ਕੋਲ ਹੀ ਕੰਮ ਕਰੀਦਾ।
ਅ
ਕਿਉਕਿ, ਸਰ ਹਾਂਜੀ- ਹਾਂਜੀ ਇੱਥੇ ਇਓ ਦਿਹਾੜੀ ਤੇ ਲੱਗੇ ਹੋਏ ਆ। ਔਰ, ਤੁਸੀਂ ਦਿਹਾੜੀ ਤੇ ਲੱਗੇ ਹੋਏ ਹੋ ਕਿ ਐਵੇਂ ਲੱਗੇ ਹੋਏ ਹੋ? ਹੈਲੋ ਵੀਰ ਜੀ।
ਹਾਂਜੀ-ਹਾਂਜੀ, ਆਪਾਂ ਤੇ ਜੀ ਆਪਣਾ ਫੈਕਟਰੀ ਲਾਈਵ ਵਿੱਚ ਕੰਮ ਕਰੀ ਦਾ ਜੀ, ਆਪਾਂ ਕੰਮ ਕਰੀਦਾ ਆਪਣੀ ਮਰਜ਼ੀ ਦੇ ਹਿਸਾਬ ਨਾਲ ਆਪਾਂ ਜਿੰਨਾ ਕੰਮ ਕਰਦੇ ਆ ਸਾਨੂੰ ਫੈਕਟਰੀ ਵੱਲੋਂ ਉਨੀ ਪੇਮੈਂਟ ਮਿਲਦੀ ਐ।
ਬਹੁਤ ਵਧੀਆ ਜੀ, ਇੱਥੇ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ।
ਹਾਂਜੀ।
ਹਾਂਜੀ-ਹਾਂਜੀ, ਬਿਲਕੁਲ ਜੀ। ਹੋਰ ਕੰਮ ਨੀ ਕਰਨ ਦੀ ਸੋਚੀ ਤੁਸੀਂ ਆਪਣੇ ਫਿਊਚਰ 'ਚ'
ਹਾਂਜੀ-ਹਾਂਜੀ ਸੋਚੀ ਤੇ ਸੀ ਜੀ।
ਕੀ ਸੋਚਿਆ ਤੁਸੀਂ ਆਪਣੇ ਫਿਊਚਰ ਬਾਰੇ? ਹਾਂਜੀ, ਵੀਰ ਜੀ।
ਹਾਂਜੀ-ਹਾਂਜੀ ਸੋਚਿਆ ਤਾਂ ਸੀ ਜੀ।
ਕੀ ਸੋਚਿਆ ਤੁਸੀਂ ਆਪਣੇ ਫਿਊਚਰ ਬਾਰੇ? ਹੈਲੋ, ਵੀਰ ਜੀ।
ਹਾਂਜੀ-ਹਾਂਜੀ ਸੋਚਿਆ ਤਾਂ ਸੀ ਮੈਂ ਫਿਊਚਰ ਬਾਰੇ ਆਪਣਾ ਕੋਈ ਜੀ ਆਪਣਾ ਬਿਜਨਸ ਹੋਏ ਨਾ ਉਹਦੇ ਵਿੱਚ ਹੀ ਫਾਇਦਾ ਜੀ ਫੈਕਟਰੀ ਲਾਈਨ ਵਿੱਚ ਬੜਕੇ ਕੋਈ ਫਾਇਦਾ ਨੀ ਹੈਗਾ ਜੀ ਆਪਾਂ ਦੇਖ ਲਏ ਜੀ ਜੇ ਕਿਸਸੀ ਦਾ ਆਪਣਾ ਬਿਜ਼ਨਸ ਹੋਵੇ ਤੇ ਉਹਦੇ ਵਿੱਚ ਬਹੁਤ ਪ੍ਰੋਫਿਟ ਹੁੰਦਾ ਏ। ਉਹਦੇ ਵਿੱਚ ਨੁਕਸਾਨ ਵੀ ਹ ਹੁੰਦਾ, ਪਰ ਪ੍ਰੋਫਿਟ ਵੀ ਬਹੁਤ ਹੁੰਦਾ ਹੈ ਉਸ ਕੰਮ 'ਚ ਨਾ।
ਹਾਂ ਇਹ ਤੇ ਹੈ ਆਪਣਾ ਪਹਿਲੀ ਵਾਰੀ ਨੁਕਸਾਨ ਹੁੰਦਾ ਉਸ ਤੋਂ ਬਾਅਦ ਤਾਂ ਸਾਨੂੰ ਪ੍ਰੋਫਿਟ ਹੀ ਹੁੰਦਾ ਹੈ ਬਿਲਕੁਲ ਜੀ।
ਤੁਸੀਂ ਐਸ ਕਿਹਾ ਤੇ ਬਈ ਆਪਣਾ ਕੰਮ ਖੋਲਾਂ ਗਏ। ਅਤੇ ਬਹੁਤ ਵਧੀਆ ਕੰਮ ਕਰੋਗੇ ਤੁਸੀਂ ਤੇ
ਹਾਂਜੀ-ਹਾਂਜੀ ਬਸ ਜੀ। ਕੰਮ-ਕਾਰ ਤੇ ਐ ਚਲਦੇ ਰਹਿਣਗੇ ਚਲੋ। ਬਾਕੀ ਹੁਣ ਮਿਹਨਤ ਕਰਦੇ ਪਏ ਹਾਂ ਜੀ ਆਪਣਾ ਕੋਈ ਕੰਮ ਨਿੱਜੀ ਕੰਮ ਦੇਖਾਂਗੇ ਜੀ। ਜਿਹਦੇ ਵਿੱਚ ਵਿਚ ਕਾਅ ਪਰਿਵਾਰ ਵੀ ਖੁਸ਼ ਰਵੇ ਜੀ ਸਾਰੇ ਬੱਚੇ ਖੁਸ਼ ਰਹਿਣ ਜੀ।
ਇਹ ਤੇ ਹੈ ਹੀ ਐ ਕਰਨਾ ਪੈਣਾ ਪਰਿਵਾਰ ਵਾਸਤੇ ਪਰ ਤੁਹਾਡੇ ਫਾਦਰ ਸਾਹਿਬ ਕਿਹੜਾ ਕੰਮ ਕਰਦੇ ਜੇ? ਹੈਲੋ, ਵੀਰ ਜੀ।
ਹਾਂਜੀ-ਹਾਂਜੀ।
ਮੈਂ ਕਿਹਾ ਤੁਹਾਡੇ ਵੀ ਫਾਦਰ ਸਾਹਿਬ ਕੀ ਕਰਦੇ ਨੇ? ਹਾਂਜੀ ਵੀਰ ਜੀ ਕੋਈ ਨੀ ਮੈਂ ਬਾਅਦ 'ਚ' ਕਰਨਾ ਤੁਹਾਨੂੰ ਚੰਗਾ
ਠੀਕ ਐ ਵੀਰ ਜੀ, ਠੀਕ ਐ ਜੀ, ਕੋਈ ਨਾ ਜੀ।
ਠੀਕ ਐ ਜੀ।